ਸਤਿ ਸ਼੍ਰੀ ਅਕਾਲ ਜੀ ਕੀ ਗੱਲ ਵੀਰਜੀ ਠੀਕ ਏ ਅੱਛਾ ਬੱਸ ਮੈਂ ਵੀ ਲੇਟੀ ਪਈ ਸੀ। ਅੱਜ ਤੁਹਾਨੂੰ ਛੁੱਟੀ ਸੀ ਮੇਰੇ ਔਫ਼ੀਸਰ ਚ ਮੈਂ ਸੋਚਿਆ ਥੋੜਾ ਫੋਨ ਫਾਨ ਕਰ ਲੈ ਇੱਧਰ ਉਧਰ
ਚਲੋ ਸ਼ ਤਾ ਤੁਸੀਂ ਹੋਰ ਦੱਸੋ ਕਿੱਦਾਂ ਚੱਲਦਾ ਪਿਆ ਤੁਹਾਡੇ ਔਫ਼ੀਸ ਚ
ਬੱਸ ਅੱਜ ਸਾਡੇ ਔਫ਼ੀਸ ਵਿੱਚ ਨਾ ਮੂਵੀ ਦਾ ਡੇ ਹੈ ਤਾਂ ਉਹ ਨੇ ਮੂਵੀ ਸਾਨੂੰ ਕਿਹਾ ਜੇ ਮੂਵੀ ਦਿਖਾਵਾਂਗੇ ਅੱਜ ਤਾਂ ਪਹਿਲਾਂ ਨਾ ਕਹਿ ਰਹੇ ਸੀ। ਅੱਠ ਫੋਲੋ ਕਰ ਮਤਲਬ ਫੋਲੋ ਕਰਾਂਗੇ ਨਾ ਬੰਦੇ ਤਾਂ ਉਹ ਨਾ ਮੂਵੀ ਦਿਖਾਣ ਲਈ ਨਾ ਟਿਕਟ ਫਰੀ ਦੇਵਾਂਗੇ।
ਤਾਂ ਬੱਸ
ਮੈਂ ਸੋਚਿਆ ਮੈਂ ਤਾਂ ਆਪਣੇ ਫੋਲੋ ਕੀਤੇ। ਤਾਂ ਇਹ ਮੈਨੂੰ ਮੈਮ ਨੇ ਪਹਿਲਾਂ ਦੋ ਟਿਕਟਾਂ ਫਰੀ ਦੇ ਦਿੱਤੀ। ਮੈਂ ਕਿਹਾ ਮੈਨੂੰ ਕੀ ਕਰਨ ਦੀ ਲੋੜ ਆ। ਫਿਰ ਬੱਸ ਮੈਮ ਫਿਰ ਦੋ ਟਿਕਟਾਂ ਤਾਂ ਹੋਈ ਮੈਮ ਮੈਂ ਕਹਿ ਰਿਹਾ ਸੀ ਮੂਵੀ ਤਾਂ ਨਹੀ ਦੇਖ ਦੇਖਣੀ ਆਪਾਂ ਅਲਫਾ ਦੇਖਣੀ ਸੀ ਸ ਮੂਵੀ ਆਈ ਨਾ ਇੱਕ ਆਪ ਸੋਚ ਰਹੇ ਸੀ ਅਲਫਾ ਮੂਵੀ ਦੇਖਾਂਗੇ। ਪਰ ਉਹ ਕਹਿਦੇ ਚਲੋ ਮੈਂ ਮੈਂ ਕਿਹਾ ਮੈਂ ਕਿਹਾ ਮੈਨੇਜਰ ਨੂੰ ਮੈਂ ਕਿਹਾ ਮੈਂ ਨਿ ਦੇਖਨਿ ਮੂਵੀ, ਮੋਵੀਏ ਚੇਂਜ ਕਰੋ। ਹਮ ਸਿੱਧਾ ਕਹਿ ਉਹਨੂੰ। ਫੀਰ ਉਹ ਕਿ ਰਹੇ ਸੀ ਅਲਫਾ ਮੂਵਿ ਦੇਖਣ ਆਣ ਲਈ ਜੇ ਮੈਂ ਕਹਿ ਦਾ ਮੈ ਅਲਫਾ ਮੂਵ ਦੇੇਖ ਕਹਿੰਦਾ, ਅੱਠ ਫੁੱਲ ਓਵਰ ਹੋਰ ਕਰ ਦੋ ਅਲਫਾ ਮੂਵ ਵ ਵੇਖ ਲਓ ਤਾਂ ਮੈਂ ਅੱਠ ਫਲੋਵਰ ਕੀਤੇ। ਜੀ ਜਿਵੇਂ ਜਿਵੇਂ ਜਿਵੇਂ ਤਾਂ ਨਾ। ਉਹਨਾਂ ਨੇ ਨਾ ਕਿਹਾ ਮੂਵੀ ਨੀ ਚੇਂਜ ਹੋਗੀ ਉਹੀ ਰਹੇਗੀ। ਮੈਂ ਸਾਰਿਆਂ ਨੂੰ ਕਿਹਾ, ਮੈਂ ਜਿਹੜੇ ਨਾ ਹੱਥ ਫਲੋਵਰ ਸੀ, ਨਾ ਮੈਂ ਸਾਰਿਆਂ ਨੂੰ ਕਿਹਾ ਫੁੱਲ ਮਾਰੋ। ਅੱਜ ਹੀ ਮਾਰੋ ਅਭੀ ਮਾਰਓ, ਤੇ ਮੈਂ ਆਪਣੇ ਫਲੋਵਰਸ ਮੈਂ ਕਿਹਾ ਸੀ ਨਾ ਮੈਂ ਸਭ ਨੂੰ ਮੈਂ। ਸੋਮਵਾਰ ਅਨਫੋਲੋ ਕਰਦੇ ਹੋ ਆਪਾਂ ਮੂਵੀ ਦੇਖ ਆ ਜਾਂਗੇ ਤੁਸੀਂ ਸਨੂੰ ਅਨਫੋਲੋਂ ਕਰਦੇਓ ਮੈਂ ਨੋ ਦੇ ਨੌ ਹੀ ਅੱਠ ਦੇ ਅੱਠ। ਤੁਸੀਂ ਮੁਕਾਏ ਅਨਫੋਲੋਂ ਕੀਤੇ। ਮੈਂ ਕਿਹਾ ਇੱਕ ਤਾਂ ਮੁਸ਼ਕਿਲਾਂ ਨਾਲ ਮੈਂ ਸਭ ਨੂੰ ਕਹਿ ਕਹਿ ਕੇ ਉਹ ਫੁਲੋ ਕਰਵਾਇਆ ਉੱਪਰੋਂ ਇਹ ਮਸਾ। ਬੰਦਾ ਹੁਨ ਟਾ ਕਹਿ ਰਿਹਾ ਕਿ ਮੂਵੀ ਨੀ ਚੇਂਜ ਕਰਾਉਣੀ ਪਹਿਲਾਂ ਮੰਨ ਗਿਆ ਸੀ। ਜੀ ਫਿਰ ਮੈਂ ਨਾ ਗ਼ਲਤੀ ਨਾਲ ਨਾ ਜਲਦੀ ਆ ਗਈ ਮੈਂ ਭੁੱਲ ਗਈ ਟਿਕਟ। ਉਹਨੂੰ ਸਵਾਇਪ ਕਰਾਉਣਾ ਪੁੱਛਣਾ ਉਹਨੂੰ ਉਹ ਨਾ ਮੈਂ ਕਰਾ ਦਿੰਦੀ। ਓਹ ਮੋਵੀ ਤਾਂ ਬਸ ਫੇਰ ਆਪਾਂ ਘਰ ਹੀ ਚਲਪੇ।
ਅੱਛਾ।
ਬਸ ਬਾਕੀ ਇਹ ਹਾਲੇ ਹਿਨ ਸਾਡੀ ਮੂਵੀ ਹੈ। ਘੰਟੇ ਉਹ ਪਤਾ ਨਹੀਂ ਡੂ ਡਾਏ ਡੂ। ਦੋ ਹੀ ਮੂਵੀਆ ਹੈ, ਕਹਿੰਦੇ ਸੀ ਵਧੀਆ ਮੂਵੀ ਹੈ। ਐਕਸ਼ਨ ਮੂਵੀ ਐ ਲੜ ਭਿੜ ਰਏ ਐ ਮਤਲਬ ਮਿਡ ਰਏ ਐਂ।
ਹੂੰ-ਹੂੰ, ਨਈ ਤੇ ਅਲਫਾ ਮੂਵੀ ਚੰਗੀ ਹੈਗੀ ਐ ਹੁਨ ਵੀ। ਕਿਓ ਨੀ ਵੇਖਿਆ ਸੀ ਓਦਾ।
ਖੈ ਐਨਾ ਮਸਤ ਟਰੇਲਰ ਸੀ, ਕੈਂਦਾ ਮੇਰਾ ਫਰੈਂਡ ਕੈਂਦਾ ਕੋਈ ਗੱਲ ਨੀ ਮੈਂ ਕਰਾਦਾਂਗਾ ਟਿਕਟ। ਤੇ ਇੱਕ ਹੋਰ ਫਰੈਂਡ ਸੀ ਮੇਰਾ ਓ ਵੀ ਕੈਂਦਾ ਮੈਂ ਕਰਾਦਾਂਗਾ ਇੱਕ ਮੇਰਾ ਭਵਿਤ ਕੈ ਰਿਆ ਸੀ।
ਤੇ ਕਰਾ ਦੋ।
ਮੈਂ ਕਿਹਾ ਕਿਆ ਭਵਿਤ ਨੂੰ ਮੈਂ ਕਿਆ ਕਰਵਾਦੇ ਤੂੰ ਤਾਂ, ਹੈਂ ਕੈ ਰਿਆ ਸੀ ਆਹੋ ਬਵਿਤ ਕੈ ਰਿਆ ਸੀ ਨਾ ਸਾਨੂੰ ਮੇਰਾ ਫਰੈਂਡ ਐ ਨਾ ਇੱਕ।
ਕੀ ਓਦਰਾਂ ਨੇ
ਆਹੋ ਅੱਜ ਪੀਜੀ ਵੇਖ ਰਏ ਸੀ ਸਾਰੇ ਕੈ ਰਏ ਸੀ ਵੀ ਪੀ ਜੀ ਵੇਖਨਾ, ਮੈਂ ਕਿਆ ਅੱਛੇਆ। ਅਹ ਮੈਂ ਮੇਰੇ ਤੋਂ ਵੀ ਪੁੱਛ ਰਏ ਸੀ ਏਹ ਪੀ ਜੀ ਏਹੀ ਐ ਮੈਂ ਕਿਆ ਤੁਆਡੇ ਤੋਂ ਮੰਨਦਾ ਈ ਨਈ ਨੇ, ਹੈਂ ਜੇ ਤਾਨੂੰ ਇੱਕ ਮਿਲ ਰਿਆ ਤਾਂ ਓ ਲੈ ਲੋ ਕੈਂਦਾ ਏ
ਕੇੜੇ ਸੈਕਟਰ ਚ ਵੇਖ ਰਏ ਸੀ ਓ।
ਅਸੀਂ ਚ ਵੀ ਵੇਖਿਆ ਸੀ ਓਨਾਂ ਨੇ ਸਿਕਸਟੀ ਵੀ ਐ ਜਿਤਨਾ ਸਾਡਾ ਰੈਂਟ ਐ ਨਾ, ਓਨਾ ਈ ਸੇਮ ਵੇਖਿਆ ਸੀ। ਬਸ ਓ ਕੈ ਰਏ ਸੀ ਥੋਨੂੰ ਵੀ ਸ਼ੇਰਿੰਗ ਚ ਮਿਲਜੇ ਕਿਸੇ ਦਾ। ਹੈਂ ਮੈਂ ਕਿਆ
ਕਿੰਨੇ ਲੜਕੇ ਹੈਗੇ
ਕੀ-ਕੀ ਚੀਜ਼
ਕਿੰਨੇ ਲੜਕੇ ਹੈਗੇ ਐ?
ਕੱਲਾ ਈ ਐ ਓ ਕਿ ਹੁਨ ਔਣਾ ਪੈਲਾਂ ਬਸ ਓ ਕਹਿ ਰਏ ਸੀ ਮੈਨੂੰ ਸ਼ੇਅਰਿੰਗ ਚ ਮਿਲ ਜਾਂਦਾ ਕੋਈ, ਹੈਂ ਮੈਂ ਕਿਆ ਯਾਰ ਇੱਕ ਹੈ। ਕੈਦਾ ਫਿਰ ਅਹ ਬਸ ਓ ਪੈਸੇ ਪੂਸੇ ਪੈਸੇ ਪੂਸੇ ਦਾ ਬੋਲਦੇ ਸੀ। ਅਹ ਕੀ ਵੰ ਡਿਵਾਈਡ ਕਰਦਾਂਨੇ ਆਂ ਆਪਾਂ। ਮੈਂ ਕਿਆ ਚਲ ਵਧੀਆ ਫੇਰ ਇੱਕ ਮੇਰਾ ਫਰੈਂਡ ਈ ਸੀ ਓ ਕੈ ਰਿਐ ਸੀ ਮੈਂ ਰੈਲਾਂਗਾ ਏਦਾਂ ਬੰਨੇ। ਫਿਰ ਓ ਫਿਰ ਓਹ ਬੋਲਨ ਲੱਗ ਗਿਆ। ਮੈ ਆਪਨੇ ਦੂਜੇ ਫਰੈਂਡ ਨਾਲ ਕੈਂਦਾ ਓ ਕੋਈ ਨਾ ਤੂੰ ਮੇਰੇ ਕੰਨੇ ਰੈ ਲੈ। ਬਸ, ਫਿਰ ਓ ਫਿਰ ਮੈਂ ਕਿਆ ਮੈਂ ਭਾਬੀ ਨੂੰ ਮਨਾ ਕੀਤਾ। ਮਨਾ ਕਰਤਾ ਸੀ। ਐ ਨੀ ਰਹਿ ਸਕਦਾ, ਓਨੇ ਤੇੇ ਤੁਸੀ-ਤੁਸੀ ਦੇਖਲੋ ਦੂਜਾ ਵਿਆਈ- ਫਿਰ ਬਸ ਮੈਨੂੰ ਕੈ ਰਿਆ ਫੋਨ ਲਈ ਮੈ ਤਾਂ ਨੰਬਰ ਪ੍ਰੋਵਾਈਡ ਕਰਾ ਸਕਦੀ ਆ ਗੱਲ ਤਾ ਤੂੰ ਆਪਨੇ ਪਾਸੋਂ ਕਰਨੀ ਆ ਨਾ, ਕੀ ਲੈਣਾ ਕੀ ਓਹੋ ਐ।
ਤੇ ਓਥੋਂ ਤਾਂ ਤੁਆਡੇ ਆਸ-ਪਾਸ ਨੀ ਹੈਗੇ ਕੋਈ ਵੀ ਜੀ।
ਨਾ-ਨਾ ਸਾਡੇ ਆਸ-ਪਾਸ ਕੋਈ ਨੀ ਐ, ਤੇ ਬਸ ਮੈ ਓਨੂੰ ਕਿਆ
ਓ ਓਦੀ ਕੰਪਨੀ ਕੇੜੇ ਸੈਕਟਰ ਚ ਐ।
ਓਦੀ ਚੰਡੀਗੜ੍ਹ ਵਿਚ ਆ ਪਤਾ ਨੀ ਕੇੜੇ ਸੈਕਟਰ ਐ ਸੈਕਟਰ ਪਤਾ ਨੀ ਕੇੜੈ ਓਦਾ। ਪਰ ਨਾ ਓਥੇ ਕੈਬ ਫੈਸੀਲਿਟੀਜ਼ ਪ੍ਰੋਵਾਈਡ ਕੀਤੀ ਹੋਈ ਐ ਥੋੜੇ-ਥੋੜੇ ਸੈਕਟਰਾਂ ਵਿਚ ਤਾਂ ਕੈਬ ਉਤਰ ਤੱਕ ਛੋੜਦੇਗੀ ਤੇ ਕੀ ਖਰਚਾ ਬਨੂਗਾ ਓਦਾ।
ਹਾਂ ਏ ਤਾਂ ਹੈਗਾ, ਓਈ ਸੋਚ ਰਏਗੀ ਤਾਡੇ ਨਾਲ ਈ ਹੋ ਜਾਏਗਾ ਸਾਧਨ।
ਨਾ-ਨਾ ਐਦਾਂ ਦਾ ਨੀ। ਆ ਏਦਰ ਚੰਡੀਗੜ੍ਹ ਵਿਚ ਐ ਪਤਾ ਨੀ ਕੀ ਕੀ ਦੇਖ ਰਿਆ ਕੀ ਨੀ ਦੇਖ ਰਿਆ ਮੈਂ ਤਾ ਨੰਬਰ ਪ੍ਰੋਵਾਈਡ ਕੀਤਾ ਮੈ ਕਿਆ ਗੱਲ ਤੂੰ ਆਪਣੇ ਪਾਸੋਂ ਕਰ ਲੈ ਮੈ ਤੈਨੂੰ ਨੰਬਰ ਪ੍ਰੋਵਾਈਡ ਕਰ ਸਕਦੀ ਹ, ਤੇ ਜਗ੍ਹਾ ਦੱਸ ਸਕਦੀ ਹਾਂ। ਮੈ ਦੋ -ਤਿੰਨ ਨੰ, ਦੋ ਨੰਬਰ ਦਿਤੇ ਤਾਂ ਇੱਕ ਜਗ੍ਹਾ ਦੱਸੀ ਉਹਨੂੰ, ਇੱਕ ਹੋਰ ਦਾ ਨੰਬਰ ਦਿਤਾ ਮੈ- ਦੋ- ਤਿੰਨ ਤਾਂ ਮੈ ਦੱਸੇ, ਕਹਿਦਾ ਤੂੰ ਆਪਣੇ ਹਿਸਾਬ ਨਾਲ ਗੱਲ ਕਰਦੇ ਕੁੜੀ, ਕੁੜੀਆਂ ਦੀ- ਕੁੜੀ ਹੁੰਦੀ ਨਾ, ਤਾਂ ਕੱਦ ਹੋ ਜਾਦਾ- ਮੈ ਕਿਹਾ, ਰਹਿਣਾ ਤੂੰ ਹੈ। ਮੈਂ ਗੱਲ ਕਰ ਲਾਂਗੇ ਧ ਦਿਕਤ ਕੀ ਹੈ ਦੇਖੇਗਾ ਤੁ- ਸਹੀ ਉਹ ਮੁੰਡਾ ਹੈ। ਕਿ ਰਹਿਣਾ ਮੁੰਡਾ ਹੀ ਤਾਂ ਰਹਿ ਰਿਹਾ ਮੈ- ਮੈ ਥੋੜਾ ਰਹਿਣਾ- ਕੀ ਰਹਿਣਾ- ਬਸ, ਇਹੀ ਤਾਂ ਚੱਕਰ ਆ।
ਆਹੋ, ਹੁੰਦਾ ਹੈਗਾ।
ਬਸ, ਅੱਜ ਬਸ ਉਹੀ ਕਹਿ ਰਿਹਾ ਸੀ, ਹਾਂ-
ਪੀਜੀ, ਮਿਲਾਓ ਨੂੰ-
ਪਤਾ ਨੀ ਮੈ ਹਲੇ ਗੱਲ ਹੀ ਨੀ ਕੀਤੀ ਉਹਦੇ ਨਾਲ- ਬਸ ਮੈਂ ਕਿਹਾ ਸੀ ਦੇਖ ਲੈ ਆਪਣੇ ਬਸ ਕਿਦਾਂ ਬੰਦਾ ਕਿਦਾਂ ਬੰਦਾ ਮੈਂ ਤੈਨੂੰ ਨੰਬਨੋਟ ਕਰ ਦਿੰਦੀ ਹ- ਬਸ ਮੈ ਨੰਬਰ ਪ੍ਰੋਵਾਈਡ ਕੀਤਾ ਉਹਨੂੰ-
ਅਛਾ-
ਬਸ-
ਚਲੋ, ਚੰਗਾ ਕੀਤਾ ਤੁਸੀ-
ਆਹੋ- ਹੋਰ ਦੱਸੋ, ਵੇਲਾ ਵੀ ਬਸ ਗੁਜ਼ਰਦਾ ਨੀ ਹੈ। ਮੈਂ ਤਾਂ ਥੱਕ ਗਈ ਸੀ ਅੱਜ ਪਤਾ ਨੀ ਇਨਾ ਕਮ ਕੀਤਾ- ਅਛਾ- ਅਛਾ, ਤੁਹਾਡੀ ਛੁਟੀ ਨੀ ਸੀ ਅਜ-
ਨਹੀ-
ਅਛਾ- ਅਛਾ, ਮੇਰੀ ਅੱਜ ਛੁੱਟੀ ਸੀ।
ਅੱਛਾ ਅੱਜ ਤੁਹਾਡੀ ਛੁੱਟੀ ਸੀ ਅੱਜ, ਕਿ ਉਹ ਤੁਹਾਡੇ ਦੋ ਵੀ ਕਹਾਉਦੇ ਆ।
ਆਹੋ- ਆਹੋ-
ਅਛ, ਅਛਾ- ਅਛਾ-
ਹਾਂਜੀ-
ਹੋਰ ਦੱਸੋ-
ਬਸ, ਵਿਹਲੀ ਹੀ ਸੀ।
ਮੈਂ ਵੀ ਹੁਣ ਆਈ ਸੀ, ਬੋਹਤ ਥੱਕ ਗਈ ਸੀ, ਹੁਣ ਲੇਟੀ ਹੋਈ ਸੀ।
ਅਛਾ- ਅਛਾ-
ਬਸ ਮੈਂ ਅਛਾ, ਤੁਸੀ ਆਏ ਸੀ ਆ, ਅੱਜ ਮੈ ਵੋਕ ਕੀਤੀ ਨਾ- ਅੱਜ ਮੈ ਆਫਿਸ ਤੋਂ ਆਈ, ਪੈਰ ਮੈ- ਥੱਕ ਗਈ, ਇੰਨੇ ਦੂਰ ਤੋਂ ਆਈ ਮੈਂ ਅੱਜ ਅੱਜ ਮੈਂ ਸੋਚਿਆ ਲੋਂਗ ਕੱਟ ਲੈ ਲ ਹਾਂ ਥੋੜਾ ਜਿਹਾ ਤਾਂ ਬਸ, ਮੈਂ ਲੋਨ ਕੱਟ ਲੈਣ ਗਿਆ ਤੋ ਬਸ, ਮੈਂ ਲੰਬਾ- ਲੰਬਾ ਮੈਂ ਸੋਚਿਆ ਚੱਕਰ ਮਰਦੀ ਹਾਂ, ਮੈਂ ਗੂਗਲ ਮੈਪ 'ਚ ਲਾਇਆ ਥੋੜਾ ਜਹਾ ਲੋਕੇਸ਼ਨ ਤਾਂ ਬਸ, ਮੈਂ ਥੋੜੀ ਜਹੀ ਲੋਕੇਸ਼ਨ ਪਾਈ ਤਾਂ, ਮੈਂ ਸੋਚਿਆ ਇਹ ਸ਼ੋਰਟਕੱਟ ਵੱਜਦਾਅੱਜ, ਤਾਂ ਇੰਨਾ ਲੰਬਾ ਕੱਟ ਵੱਜਿਆ, ਮੈਂ, ਮੈਂ ਇੰਨਾ ਤੁਰ ਕੇ ਆਈ, ਮੈਂ ਪੈਰ ਦਰ ਦ, ਉੱਪਰੋਂ ਨਾ ਮੇਰੀ ਨਾ ਜਿਹੜਾ ਫਲੈਟ ਹੈ ਨਾ ਉਹ, ਮਤਲਬ ਪੰਜ ਸੀੜੀਆਂ, ਮਤਲਬ ਪੰਜ ਫਲੋਰ ਉੱਤੇ ਹੈ ਤੇ ਉਹ, ਇੱਕ ਤਾਂ ਮੈਂ ਤੁਰ ਕੇ ਆਈ ਸਾਹ ਚੜਿਆ ਪਿਆ ਸੀ ਫਿਰ ਉੱਪਰੋਂ ਮੈਂ ਸੀੜੀਆਂ ਵੀ ਚੜੀ ਮੈਂ ਤਾਂ ਸਾਰਾ ਅਹੀਂ ਨਿਕਲ ਗਿਆ ਇੰਨਾ ਭਾਈ ਸਾਬ ਇੰਨਾ ਲੰਬਾ ਨਾ ਰਸਤਾ ਮਤਲਬ ਨਾ ਲਿਫਟ ਲਾਈ ਸਾਡੇ ਪੀ ਜੀ ਵਾਲੇ ਫਲੈਟ ਵਾਲੇ ਨੇ ਲਾਣਾ ਚਾਹੀਦਾ ਕੁਛ ਯਾਰ ਹੁਨ ਬੰਦਾ ਨਾ ਥੱਕ ਜਾਂਦਾ ਦੂਰ ਤੋਂ ਵੀ ਅਗਰ ਵੋਕ ਕਰਕੇ ਆ ਰਿਆ। ਮੈਂ ਤਾ ਪਤਾ ਨੀ ਕਿੱਧਰੋਂ ਸੈਕਟਰ ਤੋਂ ਆਈ ਸੀ ਬੈਸਟੈਕ ਸੁਣਿਆ ਨਾ ਤੁਸੀਂ
ਕੁਛ ਨੀ ਹੈਗਾ।
ਓਧਰੋਂ ਮੈਂ ਸ਼ੋਟ ਕੱਟ ਮਾਰਿਆ ਤਾਂ ਮੈਂ ਦਵਾਈ ਓ ਉਸ ਤੋਂ ਬਾਦ ਮੈਂ ਸੀੜੀਆਂ ਚੜੀ ਤੁਹਾਨੂੰ ਪਤਾ ਹੀ ਹ ਕਿੰਨਾ ਦੂਰ ਐ। ਬਸ ਸਟੈਂਡ ਤੋਂ ਅਸੀਂ ਚੱਲੇ ਹਾਂ ਏਟੀ ਟੂ ਤੋਂ ਏੱਟੀ ਸੈਕਟਰ
ਆਹੋ
ਬਸ ਅੱਜ ਤਾਂ ਬਸ ਔਫਿ ਫਿਸ ਮੇਰਾ ਦਿਨਾ ਏਸੀ ਗਿਆ ਔਫਿਸ 'ਚ ਵੀ ਬਸ ਬੜੇ ਲੋਕ ਸੀ। ਤਾਂ ਓ ਕਹਿ ਰਈ ਸੀ ਕਿ ਅੱਜ ਤੁਹਾਨੂੰ ਪ੍ਰੈਕਟਿਸ ਕਰਾਵਾਂਗੇ ਤਾਂ ਉਹਨਾਂ ਨੇ ਸਾਨੂੰ ਪ੍ਰੈਕਟਿਸ ਕਰਾਈ ਅੱਜ
ਅੱਛਾ-ਅੱਛਾ
ਕੋਲ ਲੈਣਾ ਸਿਖਾ ਰਏ ਸੀ ਤੁਾਨੂੰ ਬੀ ਪੀਓ ਸੈਕਟਰ ਤਾ ਇੱਧਰ ਬੱਸੋ ਦੱਸ ਰਈ ਸੀ ਕੀ ਹੈ ਕੀ ਕਸਟਮਰ -ਕਸਟਮਰ ਦੇ ਰਿਲੇ ਕੇੜੇ ਸਭ ਕੁਛ ਕੀ ਤੁਹਾਨੂੰ ਕਰੇਟ ਕਿੱਦਾਂ ਕਰਨਾ ਕੀ ਨਈ ਕਰਨਾ ਆਹੋ-ਆਹੋ ਮੇਰਾ ਫਸਟ ਟਾਈਮ ਹੀ ਆ ਤੁਹਾਨੂੰ ਕਿੱਦਾਂ ਪਤਾ ਆਹੋ-ਆਹੋ ਮੈਂ ਤੁਹਾਨੂੰ ਦੱਸਿਆ ਸੀ ਪੈਲਾਂ ਵੀ ਬਸ ਮੈਂ ਅਫਰੈਸ਼ਰ ਨੂੰ ਵੀ ਬਸ ਮੈਂ ਸੀਖ ਰਿਆ ਥੋੜਾ-ਥੋੜ੍ਹਾ ਜਿਹਾ ਏਦਾਂ ਜਕਦਮ ਨੀ ਆ ਜਾਂਦਾ ਨਾ ਕੋਈ ਚੀਜ਼ ਹੌਲੀ-ਹੌਲੀ ਆਦੀ ਐ।
ਆਹੋ ਵੀ ਤੇ ਹੁਣ ਤੇ ਇੱਕ ਮ੍ਹੀਨਾ ਹੈਗਾ।
ਆਹੋ ਟਰੇਨਿੰਗ-ਟਰੇਨਿੰਗ ਲਈ ਦਾ ਟਰੇਨਿੰਗ ਪੇੜ 'ਚ ਹੁੰਦਾ ਜੋ ਜੇੜਾ ਸਿਖਾ ਦੇ ਉਹਨਾਂ ਤਾਂ ਬਸ ਓ ਪ੍ਰੈਸ਼ ਕਰਦੇ ਟ੍ਰੇਨਿੰਗ 'ਚ ਵੀ ਥੋੜਾ ਬੋਤ ਉਹਨਾ ਨੇ ਸਿਖਾਇਆ ਕਿ ਏਦਾਂ ਇਦਾਂ ਟਾਰੀਰੇਟ ਕਰਨਾ ਨਾਮ ਦੱਸਣਾ ਆਪਣਾ ਫਿਰ ਓ ਕੰਪਨੀ ਦਾ ਨਾਂ ਦੱਸਣਾ ਫਿਰ ਪਤਾ ਨੀ ਕੀ-ਕੀ ਦੱਸਣਾ ਫਿਰ ਉਸ ਤੋਂ ਬਾਦ ਉਨਾ ਦੀ ਪ੍ਰੋਬਲਮ ਸੁਣਣੀ ਐ।
ਹੂੰ
ਬਸ ਏਦਾਂ ਈ ਚੱਲਦਾ ਬਾਕੀ ਦਾਂ ਕੁਛ ਨੀ ਬਸ ਸਾਰੇ ਨਾ ਕੰਮ ਥੋੜੇ ਚਿਰ ਨੂੰ ਮੁੱਕ ਜਾਵੇ
ਆਹੋ
ਹੋਰ ਦੱਸੋ।
ਹਾਂਜੀ-ਹਾਂਜੀ ਲਿਆ ਸੀ ਮੇਰੀ ਸਹੇਲੀ ਹੈਗੀ ਓ ਓਨੇ ਬਣਾਇਆ ਸੀ।
ਅੱਛਾ-ਅੱਛਾ
ਤੁਸੀਂ ਕੀ ਖਾਇਆ
ਮੈਂ ਤਾਂ ਅੱਜ ਮੈਂ ਬਣਾਇਆ ਸੀ ਅੱਜ ਮੈਂ ਮਟਨ ਬਣਾਇਆ। ਅੱਜ ਮੈਂ ਬਾਰ ਤੋਂ ਮਟਨ ਮੰਗਾਇਆ ਸੀ ਮੈਂ ਸੋਚ ਰਈ ਸੀ। ਪੈਲਾਂ ਬਲੈ ਕੇ ਬਣਾਵਾਂ ਫੇਰ ਮੈਂ ਬਸ ਕੇ ਥੋੜੇ ਦੇਹਾ ਬਾਦ ਤੇ ਮੰਗਾਣਾ ਫਿਰ ਉਹਦੇ ਨਾਲ ਮੈਂ ਚਾਵਲ ਬਣਾ ਲੇ। ਏਥੋ ਸੋੜੇ ਤਾਂ ਬਸ ਤੇ ਓਹੀ ਖਾਯਾ ਹਲੇ ਹੀ ਖਾਏ ਸੀ ਮੈਂ ਥੋੜੀ ਦੇਰ ਪੈਲੇ ਈ।
ਬਸ ਅਹ ਥੋੜੇ ਦਿਨ ਪੈਲੇ ਖਾਇਆ ਫੇਰ ਓਸ ਤੋਂ ਬਾਦ ਮੈਂ ਬਸ ਰੈਸਟਰੁਸਟ ਕੀਤੀ ਏ, ਹੋਣ ਮੈਂ ਉੱਠਿਆ ਮੈਂ ਉਠੀ ਆ ਸੋਚਿਆ ਕਿ ਬਈ ਥੋੜ੍ਹੀ ਦੇਰ ਗੱਲ ਕਰ ਲਾਂ ਤੁਹਾਡੇ ਕਣੇ। ਤੇ ਬਸ ਮੈਂ ਥੋੜਾ ਜਿਹਾ ਕੋਲ ਕੀਤੀ ਤੁਆਨੂੰ ਮੈਂ ਪੁੱਛਣਾ ਕੀ ਹਾਲ ਐ ਕੀ ਨੀ ਆ।
ਆਹੋ ਆਹੋ ਹੁੰਦਾ ਹੈਗਾ, ਚਲੋ ਵਧੀਆ ਹੀ ਹੈਗਾ ਸਭ।
ਹਾਂਜੀ, ਹਾਂਜੀ।
ਚਲੋ ਫੇਰ ਚੰਗਾ ਜੀ ਰੱਖਦੀ ਆ ਮੈਂ ਸਤ ਸ੍ਰੀ ਕਾਲ।
ਸਤ ਸ਼੍ਰੀ ਕਾਲ ਜੀ ਸਤ ਸ਼੍ਰੀ ਕਾਲ।